ਸਤਿ ਸ਼੍ਰੀ ਅਕਾਲ ਵੀਰ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਹੋ?
ਵਧੀਆ ਤੁਸੀਂ ਦੱਸੋ ਹੋ
ਹਾਂਜੀ, ਹਾਂਜੀ, ਹਾਂਜੀ ਵਧੀਆ- ਵਧੀਆ ਸਭ ਤੁਸੀਂ ਸੁਣਾਓ?
ਜੀ-ਜੀ ਸਰ
ਓਹ ਮੈਂ ਨਾ ਆਪਣੇ ਨਾਲ ਮਤਲਬ ਮੈਂ ਨਾ ਇੱਕ ਆਪਣਾ, ਅੱਜ- ਕੱਲ ਦਾ ਜਿਹੜਾ ਪਤਾ-ਪਤਾ ਕੀ ਹੈ। ਅਜ ਕੱਲ੍ਹ ਆਪਣਾ ਜੇਹੜਾ ਐਧਰ ਆਪਣੇ ਬੇਰੁਜ਼ਗਾਰੀ, ਅਨਇੰਪਲੋਇਮੈਂਟ ਵਗੈਰਾ ਨਾ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ।
ਜੀ, ਜੀ ਜੀ ਸਹੀ ਗੱਲ ਹੈ।
ਬੋਲੋ, ਤੁਸੀਂ ਦੇਖਿਆ ਹੋਨਾ, ਆਪਣੇ ਆਸੇ ਪਾਸੇ ਵੀ ਮਤਲਬ ਜਿਹੜੇ ਅੱਜ ਕੱਲ ਦੇ ਜਿਹੜੀ ਜਨਰੇਸ਼ਨ, ਹੈ। ਕਾਫੀ ਅਨਇੰਪਲੋਇਮੈਂਟ ਹੈ, ਕੁੱਛਦਾ ਇਹ ਵੀ ਹੈਗਾ ਕਿ, ਬਈ ਉਹਨਾਂ ਨੇ ਨਾ ਮਤਲਬ ਜਿਹੜੀ ਇੰਪਲੋਇਮੈਂਟ ਵਗੈਰਾ ਹੁੰਦੀਨੇ ਉਹਨਾਂ ਦੇ ਕੁਛ ਨਾ ਕੁਛ ਸਕਿਲਸ ਵਗੈਰਾ, ਹੁੰਦੀਆਂ ਦੇਖੋ, ਹੁਣ ਅਗਰ ਆਪਾਂ, ਟਾਈਮ ਟੂ ਟਾਈਮ ਆਪਣੀ, ਸਕਿਲਸ ਅਪਗ੍ਰੇਡ ਨਹੀਂ ਕਰਾਂਗੇ, ਤੇ ਸਾਨੂੰ ਕੁਛ ਆਪਣਾ ਫਿਰ ਉਸਦੇ ਅਕੋਡਿੰਗ ਸਾਨੂੰ ਕੰਮ ਵੀ ਨਈ ਮਿਲੇਗਾ ਨਾ
ਹਾਂਜੀ, ਉਹ ਤਾਂ ਹੈ ਬਸ ਇੱਕ ਕਹਦੇ ਇੱਕ ਨਾ, ਨੌਕਰੀਆਂ ਦੀ ਵੀ ਬੜੀ ਜ਼ਿਆਦਾ ਨਾ ਸ਼ੋਰਟੇਜ, ਹੈ ਹੁਣ ਜਿਹੜੀ ਵੇ ਅੱਜ ਕੱਲ ਦੀ ਜਨਰੇਸ਼ਨ ਹੈ, ਪੜ੍ਹਾਈ ਬੜੀ ਜ਼ਿਆਦਾ ਕਰੀ ਜਾਂਦੀ ਹੈ, ਬਟ ਇੰਨੀ ਆਪਣੀ ਸਟੇਟ ਕੋਲ, ਜਾਂ ਗੌਰਮੈਂਟ ਕੋਲ ਇੰਨੀਆਂ ਸੀਟਸ ਨਹੀਂ, ਹੈ ਐਵੀ ਕੁਝ ਨਈ ਐ, ਉਹ ਕਿਹੜੇ ਕਿਹੜੇ ਬੱਚੇ ਨੇ ਨੌਕਰੀ ਸੁੱਟ ਦੇਵੇ, ਜਿਹੜੀ ਸੀਟਸ ਹੁੰਦੀਆਂ ਨੇ, ਉਹ ਜਿਹੜੇ ਹੁੰਦੇ ਨੇ ਕਮਿਸ਼ਨ ਲੈ ਕੇ, ਬੱਚੇ ਸੀਟਸ ਰਿਜ਼ਰਵ ਕਰ ਲੈਂਦੇ ਨੇ, ਆਪਣੀ ਰਿਸ਼ਵਤ ਦੇ ਕੇ, ਜਾਂ ਉਹ ਕੁਛ ਕਰਕੇ, ਨਾ ਹੁਣ ਮੈਂ ਦੂਰ ਕੀ ਜਾਓਂ, ਮੈਂ ਖੁਦ ਅਨਇਮਪਲਾਇਮੈਂਟ ਆਂ ਮੈਂ ਖੁਦ ਆਪਣੀ, ਬੀਟੈਕ, ਬੀਏ ਕੀਤੀ ਬੀ, ਐਡ ਕੀਤੀ ਹੋਈ ਹੈ, ਬੀ, ਟੈਕ ਕੀਤੀ ਐ
ਹਾਂਜੀ-ਹਾਂਜੀ ਪਤਾ ਕੀ ਮੈਂ ਮੇਰੇ, ਵੀ ਮੇਰੇ ਵੀ, ਇੱਕ ਨੌਨ ਦਾ ਪਰਸਨ ਸੀ, ਉਹਨੇ ਆਪਣਾ ਮਤਲਬ ਬੀ, ਐਸ, ਸੀ ਵਗੈਰਾ ਬੀ, ਸੀਏ, ਵਗੈਰਾ ਕੀਤੀ ਸੀ, ਤੇ ਉਹ ਨਾ ਮਤਲਬ ਆਪਣਾ ਜੋਬ ਵਗੈਰਾ, ਲਈ ਪੁੱਛਣ ਗਿਆ ਸੀ। ਮਤਲਬ ਜਿਹੜੇ ਮੰਨ ਲ ਜੋ ਵਗੈਰਾ ਕਰੈਕ ਤੇ ਕਰਦੇ ਨੇ, ਉਹ ਪੁੱਛਣ ਗਿਆ ਜੀ ਬਈ ਉਹਨੂੰ ਉਹਦੇ ਬੇਸ 'ਤੇ ਨਾ ਉਹਨੇ ਮਤਲਬ, ਉਹ ਡਿਗਰੀ 'ਤੇ ਕਾਫੀ ਪੈਸਾ, ਵਗੈਰਾ ਲੱਗਿਆ ਸੀ। ਉਹਦੀ ਡਿਗਰੀ ਕਿਉਂਕਿ, ਉਹਨੇ ਆਪਣਾ ਵਧੀਆ ਯੂਨੀਵਰਸਿਟੀ, ਤੋਂ ਕੀਤੀ ਸੀ। ਜਿਹੜੀ ਐਜੂਕੇਸ਼ਨ ਵੀ, ਕਾਫੀ ਹਾਈ ਸੀ। ਪਰ ਉਹਦੇ ਕੋਲ ਨਾ, ਆਪਣਾ ਆਪਣੀ ਜਿਹੜੀ ਬੇਸ ਜੋਬ ਦੇ ਬੇਸ ਜਿਹੜੀ ਸਕਿੱਲਸ ਪ੍ਰੋਵਾਈਡ ਹੁੰਦੀ ਹੈ ਨਾ ਮੰਨ ਲਓ ਜਾਂ ਤੇ ਬੰਦੇ ਨੂੰ ਆਪਣੀ ਇੱਕ ਲੈਂਗੁਏਜ ਪੱਕੀ ਤਰ੍ਹਾਂ ਆਉਣੀ ਚਾਹੀਦੀ ਹੈ। ਜਾਂ ਤੇ ਸੀ ਲੈਂਗੁਏਜ ਕਿਉਂਕਿ ਦੇਖੋ ਆਪਣਾ ਜਾਂ ਤੇ ਇੱਕ ਹੈਕਿੰਗ ਲੈਂਗੁਏਜ ਹੁੰਦੀ ਹੈ। ਕੂੜਿੰਓ ਵਗੈਰਾ, ਪਾਈਥਨ ਵਗੈਰਾ
ਜੀ
ਅਗਰ ਆਪਣਾ ਕਿਸੀ ਵੀ ਜਗ੍ਹਾ ਆਪਣਾ ਕਰੀਅਰ ਬਣਾਉਣਾ ਕਿਸੀ ਹੈਕਿੰਗ ਲੈਂਗਏਜ ਵਿੱਚ ਜਾਂ ਕਿਸੇ ਮਤਲਬ ਅੱਜ ਕੱਲ੍ਹ ਜਿਹੜੀ ਸੀ ਪਲੱਸ ਪਲ ਐਸੀ ਲੈਂਗੁਏਜ ਜਿਹਦੇ ਨਾਲ ਆਪਣਾ ਮੰਨ ਲਓ ਕੋਈ ਵੀ ਐ ਵਗੈਰਾ ਕੋਈ ਗੇਮਸ ਵਗੈਰਾ ਕੁਛ ਵੀ ਲੋਂਚ ਕਰ ਸਕਦੇ ਹਾਂ ਆਪਣਾ ਬਣਾ ਸਕਦੇ ਹਾਂ। ਤੇ ਇਹਦੇ ਉਹ ਬੰਦੇ ਨੂੰ ਮਤਲਬ ਉਹਦੇ ਕੋਲ ਆਪਣਾ ਡਿਗਰੀ ਹੈਗੀ ਸੀ। ਕੁੱਛ ਇੰਨੀ ਖਾਸ ਨੋਲੇਜ ਨਹੀਂ ਸੀ। ਆਪਣਾ ਜਿਹੜੀ ਸਕਿੱਲਸ ਦੀ ਤੇ ਉਹ ਆਪਣਾ ਜੋਬ ਲਈ ਜੋਬ ਲਈ ਪੁੱਛਣ ਗਿਆ ਤੇ ਜੋਬ ਵਾਸਤੇ, ਇੰਟਰਵਿਊ ਵਗੈਰਾ ਦਿੱਤਾ ਉਹਨੇ, ਤੇ ਉਹਨੂੰ, ਹੋਰ ਵੀ ਜਿਹੜੀ ਮੱਤਲਬ ਉਹਨੇ, ਖਰਚਾ ਕੀਤਾ ਸੀ ਆਪਣਾ ਆਪਣੀ ਡਿਗਰੀ 'ਤੇ ਉਹਦੇ ਬੇਸ ਤੇ, ਉਹਨੂੰ ਜੋਬ ਨਹੀਂ ਮਿਲੀ ਪੂਰੀ, ਤੇ ਉਹ ਆਪਣਾ ਗੁੜਗਾਉ, ਵਗੈਰਾ ਪੁੱਛਣ ਗਿਆ ਸੀ। ਉਹਨੂੰ ਮੇਰੇ ਖਿਆਲ, ਕੁਛ ਦੱਸ ਰਹੇ ਸੀ। ਮੈਨੂੰ ਕਿ ਪੰਦਰਾਂ, ਸੱਤਰਾਂ ਹਜ਼ਾਰ ਰੁਪਏ ਦੀ, ਜੋਬ ਮਿਲੀ ਸੀ। ਉਹਨੂੰ ਦੇਖੋ, ਆਪਣਾ ਜਿਹੜੀ, ਉਹ ਸਿਟੀ ਵਗੈਰਾ, ਜਿਹੜੀ ਗੁੜਗਾਉ ਉੱਧਰ ਤੇ ਆਪਣਾ ਖਰਚਾ ਹੀ ਇੰਨਾ ਆ, ਜਾਂਦਾ ਪੰਦਰਾਂ ਸੱਤਰਾਂ ਹਜ਼ਾਰ ਰੁਪਏ, ਤੇ ਉਹ ਮਤਲਬ ਆਪਣਾ ਕੀ, ਕਮਾਉਂਦਾ
ਜੀ ਜੀ ਜੀ, ਗੁੜਗਾਉਂ ਵਗੈਰਾ ਵਾਲੇ ਹੋ ਗਏ, ਜਾ ਦਿੱਲੀ ਸ਼ੁਗਰ ਵਗੈਰਾ ਸ਼ਹਿਰ ਵਿੱਚ ਚ ਅਹ, ਬੰਦੇ ਕੋਲ ਆਪਣੀ ਖੁੱਦ ਦੀ ਨੌਕਰੀ ਹੋਣੀ ਚਾਹੀਦੀ ਹੈ। ਉਹ ਵੀ ਵਧੀਆ ਵਾਲੀ ਵਧੀਆ ਪੈਕੇਜ ਵਾਲੀ, ਕਿਉਂਕਿ ਉੱਥੇ ਇੱਕ ਫਲੈਟ ਦਾ ਖਰਚਾ, ਹੀ ਸੋਲਾਂ, ਸਤਰਾਂ ਹਜ਼ਾਰ, ਤੱਕ ਹੈਗਾ ਮੇਰੇ ਬ੍ਰਦਰ ਨੇ ਵੀ ਲਿਆ, ਦਾ ਫਲੈਟ ਬ ਦਾ ਉਹਦਾ ਵੀ ਖਰਚਾ ਇੱਕ ਮਹੀਨੇ ਦਾ ਦੇਖੋ ਸ ਸੱਤਰ ਹਜ਼ਾਰ ਰੁਪਏ ਇੱਕ ਫਲੈਟ ਵਿੱਚ ਤਿੰਨ ਬੱਚੇ ਤਿੰਨ ਅਹ ਮਤਲਬ ਕਿ ਮੁੰਡੇ ਰਹਿੰਦੇ ਪਏ ਨੇ ਤਿੰਨ ਦੋਸਤ ਵਗੈਰਾ ਲਗਾ ਲਓ, ਤਾਂ ਉਹਨਾਂ ਦੇ ਹਿੱਸੇ। ਥੋੜ੍ਹਾ ਥੋੜਾ ਆਉਂਦਾ ਹੈ ਬਾਕੀ ਸਭ ਕੁੱਛ ਸਾਫ਼ ਕਰਨਾ ਪੈਂਦਾ ਹੈ ਹਰ ਇੱਕ ਚੀਜ਼ ਬੜੀ ਹੀ ਜ਼ਿਆਦਾ। ਉੱਧਰ ਸ਼ਹਿਰਾਂ ਵਿੱਚ ਬੜੀ ਜ਼ਿਆਦਾ ਮਹਿੰਗਾਈ ਹੈ।
ਬਿਲਕੁਲ ਜੀ ਬਿਲਕੁਲ, ਮਤਲਬ ਅੱਜ ਕੱਲ੍ਹ ਨਾ। ਜਿਹੜੀ ਆਪਣੇ ਇੰਡੀਆ ', ਮਤਲਬ ਇੱਧਰ ਆਪਣੇ। ਦੇਖਿਆ ਜੀ ਨਾ ਕਾਫ਼ੀ ਬੇਰੁਜ਼ਗਾਰੀ ਫੈਲ ਰਹੀ ਹੈ। ਪਤਾ ਕੀ ਇਹਦੇ ਇਹ ਵੀ ਕਾਰਨ ਹੈ ਕਿ ਬਈ ਹੁਣ ਜੋਬਸ ਹੀ ਬਹੁਤ ਘੱਟ ਹੋ ਗਈਆਂ। ਦੇਖੋ ਅਗਰ ਹ ਬਿਲਕੁਲ ਬਿਲਕੁਲ ਬਹੁਤ ਘੱਟ। ਹੋ ਗਈਆ ਜੋਬਸ, ਕਿਉਂਕਿ ਦੇਖੋ ਬੰਦੇ ਪਹਿਲੇ ਟਾਈਮ ਦਾ ਇਹ ਸੀ ਕਿ ਬੰਦਾ। ਪਹਿਲੇ ਟਾਈਮ ਮਤਲਬ ਕਾਫ਼ੀ। ਕੁਛ ਨਾ ਆਪਣੇ ਮਿਡਲ ਕਲਾਸ ਵਗੈਰਾ ਕੁਛ ਆਪਣੇ ਗਰੀਬ ਵਗੈਰਾ ਪਹਿਲਾ ਟਾਈਮ ਬਹੁਤ ਸੀ ਆਪਣਾ। ਉਹਦੇ ਚ ਮਤਲਬ। ਕੁਛ ਦੇਖੋ ਕੁਛ ਘਰ ਚ ਮੰਨ ਲਓ ਇੱਕ ਅੱਧਾ ਬੱਚਾ ਹੀ ਪੜ੍ਹ ਪੜ੍ਹਿਆ ਲਿਖਿਆ ਹੁੰਦਾ ਸੀ। ਅਤੇ ਉਹਦੀ ਵੀ, ਹੈਲੋ। ਹੈਲੋ। ਹੈਲੋ ਆਵਾਜ ਆਰੀ, ਹੈਲੋ। ਹੈਲੋ। ਹੈਲੋ।